ਸਾਸਰੀ ਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਕੀ ਗੱਲ ਅੱਜ-ਕਲ ਬੜੇ ਬਿਜ਼ੀ ਰਹਿੰਦੇ ਓ, ਫੋਨ ਹੀ ਨੀਂ ਕਰਦੇ ਤੁਸੀਂ?
ਬਸ ਥੋੜਾ ਉਹਦਾ ਬਿਜੀ ਹੋ ਰਿਹੈ। ਟਾਈਮ ਈ ਨੀ ਲੱਗਦਾ, ਉਹ ਮੰਮੀ ਦਾ ਨਾ ਮੈਂ ਸੂਟ ਵਗੈਰਾ ਮਤਲਬ ਸਟਿੱਚ ਕਰਨਾ ਸੀ, ਥੋੜਾ ਉਹਦੇ ਵੱਲ ਸੀਗਾ ਮੇਰਾ ਧਿਆਨ
ਅੱਛਾ ਜੀ।
ਹਾਜੀ। ਮੈਂ ਮਤਲਬ ਸਟਿਚਿੰਗ ਵਗੈਰਾ ਕਰ ਲੈਂਨੀ ਆਂ। ਹਾਂਜੀ-ਹਾਂਜੀ। ਮੈਂ ਠੀਕ ਆ, ਤੁਸੀਂ ਸੁਣਾਓ ਠੀਕ ਓ?
ਮੈਂ ਵੀ ਵਾਹਿਗੁਰੂ ਦੀ ਮਿਹਰ ਐ। ਤੁਸੀਂ ਦੱਸੋ?
ਬਸ ਮੈਂ ਵੀ ਵਧੀਆ। ਤੁਸੀਂ ਸੁਣਾਓ ਕੀ ਕਰਦੇ ਪਏ ਸੀ?
ਅੱਜ-ਕੱਲ ਇੱਕ ਬੜੀ ਗੱਲ ਸੋਚਣ ਲਈ ਮਜਬੂਰ ਕਰਦੀ ਹੈਗੀ ਏ ਬੇਰੁਜ਼ਗਾਰੀ, ਮਤਲਬ ਅੱਜ-ਕਲ ਦੀ ਜਿਹੜੀ ਬੇਰੁਜ਼ਗਾਰੀ ਕਰ ਰਹੀ ਐ। ਜਿੱਧਰ ਵੀ ਵੇਖੋ ਪੜ੍ਹੇ-ਲਿਖੇ ਮੁੰਡੇ ਜਾਂ ਕੁੜੀਆਂ ਨੌਕਰੀ ਲਈ ਧੱਕੇ ਖਾ ਰਹੇ ਨੇ।
ਹਾਂਜੀ। ਉਹ ਤਾਂ ਬਿਲਕੁਲ ਠੀਕ ਕਹਿ ਰਹੇ ਓ ਤੁਸੀਂ। ਮਤਲਬ ਪੜ੍ਹਾਈ ਤੇ ਮਤਲਬ ਬ ਅਸੀਂ ਮਤਲਬ ਏਨਾ ਮਤਲਬ ਬੱਤਿਆਂ ਬੱਚਿਆਂ ਤੇ ਪੈਸਾ ਲਗਾਨੇ ਆ
ਪਰ ਫੇਰ ਵੀ ਓਨਾਂ ਨੂੰ ਨੌਕਰੀਆਂ ਨੀ ਮਿਲਦੀਆਂ।
ਹਾਂਜੀ। ਵੀ ਹੁਣ ਤੁਸੀਂ ਆਪ ਈ ਦੇਖਲੋ ਮੇਰੇ ਜੀ ਕੀ ਕੈ ਰੇ ਓ?
ਹਾਂਜੀ ਬੋਲੋ-ਬੋਲੋ ਆਵਾਜ਼ ਅੜ ਗਈ ਸੀ।
ਅੱਛਾ ਜੀ ਓਹੀ ਤਾਂ ਮੈਂ ਵੀ ਤੇ ਓਈ ਕੈ ਰੀਆ ਮਤਲਬ ਕਈ ਨੌਜਵਾਨ ਸਾਲਾਂ ਤੋਂ ਤਿਆਰੀ ਕਰ ਰੇ ਨੇ ਪਰ ਫੇਰ ਵੀ ਓਨ ਓਨਾਂ ਨੂੰ ਕਾਮਯਾਬ ਯਾਭੀ ਨੀ ਮਿਲੀ ਹੋਈ।
ਹਾਂਜੀ ਮੇ ਹੁਣ ਤੁਸੀਂ ਮੇਰੀ ਗੱਲ ਸੁਣੋ ਮੇਰੇ ਨਾ ਗੁਆਂਢ ਚ ਈ ਮੁੰਡਾ ਬੀ ਟੈਕ ਕਰਕੇ ਬੈਠਾ ਦੋ ਸਾਲ ਹੋ ਗਏ ਨੌਕਰੀ ਲੱਭਦਿਆਂ ਓਨੂੰ ਹਲੇ ਤੱਕ ਮਤਲਬ ਹਾਲੇ ਤੱਕ ਵੀ ਓਨੂੰ ਨੌਕਰੀ ਨੀ ਲੱਭੀ। ਮਤਲਬ ਕੀ ਓ ਏ ਸੋਚਦਾ ਸੀ ਕੀ ਮੈਂ ਅੱਗੇ ਵੀ ਪੜ੍ਹਾਈ ਕਰਾਂ ਬਟ ਓ ਹੁਣ ਨਹੀਂ ਸੋਚਦਾ ਵਾ ਕਿਉਂਕੀ ਉਨੂੰ ਉਨੇ ਨੌਕਰੀ ਵੱਲ ਟਰਾਈ ਕੀਤਾ ਪਰ ਉਨੂੰ ਮਿਲਦੀ ਨੀ ਪਈ ਕਿਤੇ ਫਿਰ ਕੀ ਫੈਦਾ ਮਤਲਬ ਇੰਨੇ ਪੈਸੇ ਆਪਣੇ ਤੇ ਲਗਾਣ ਦਾ ਕੀ ਜੇ ਸਾਨੂੰ ਨੌਕਰੀ ਨੀ ਮਿਲਣੀ।
ਹਾਂਜੀ ਮਤਲਬ ਕਈ ਕੁੜੀਆਂ ਵੀ ਨੇ ਜਿਨਾਂ ਨੇ ਐਮ ਏ ਕੀਤੀ ਹੋਈ ਏ ਹਰ ਥਾਂ ਤੇ ਅਰਜ਼ੀਆਂ ਭਰ ਦਿੰਦੀਆਂ ਨੇ ਇੰਟਰਵਿਊ ਵੀ ਦੇ ਦਿੰਦੀਆਂ ਪਰ ਹਰ ਵਾਰ ਕੋਈ ਨਾ ਕੋਈ ਕਾਰਨ ਦੱਸ ਕੇ ਮਨਾ ਕਰ ਦਿੱਤਾ ਜਾਂਦਾ ਉਨਾਂ ਨੂੰ ਜੀ।
ਹਾਂਜੀ ਹੋਰ ਕਈ ਥਾਵਾਂ ਤੇ ਤਾਂ ਤਜਰਬਾ ਮੰਗਦੇ ਨੇ ਤੇ ਹੁਣ ਹੂੰ ਮਤਲਬ ਜਿਨਾਂ ਨੇ ਨਵੀਂ-ਨਵੀਂ ਪੜ੍ਹਾਈ ਕੀਤੀ ਹੋਵੇ ਓ ਤਜਰਬਾ ਕਿੱਥੋਂ ਲਿਆਓਣ
ਹਾਂਜੀ ਐ ਵੀ ਗੱਲ ਐ ਹਾਂਜੀ-ਹਾਂਜੀ ਐਈਓ ਸਭ ਸਾਨੂੰ ਬ ਜਾਦਾ ਵੱਡੀ ਸਮੱਸਿਆ ਬਣੀ ਹੋਈ ਐ ਉੱਪਰ ਕਈ ਥਾਵਾਂ ਤੇ ਸਿਫਾਰਸ਼ ਚੱਲਦੀ ਐ ਜਾ ਜਾਣ ਪਤਾਂਣ ਨੌਕਰੀਆਂ ਮਿਲ ਜਾਂਦੀਆਂ ਨੇ ਨਈ ਤਾਂ ਨਈ ਮਿਲਦੀਆਂ।
ਓਹੀ ਤੇ ਸਿਫਾਰਸ਼ ਤੋਂ ਬਗੈਰ ਤੇ ਅੱਜ ਕੱਲ੍ਹ ਵੀ ਕੁਛ ਵੀ ਨੀ ਹੈਗਾ। ਮਤਲਬ ਜੇ ਸਿਫਾਰਿਸ਼ ਐ ਤੇ ਉਨਾਂ ਨੂੰ ਫਟਾਫਟ ਨੌਕਰੀ ਮਿਲ ਜਾਂਦੀ ਐ। ਤੇ ਉਂਜ ਜਿੱਥ ਕੋਈ ਵੀ ਨੀ ਪੁੱਛਦਾ ਬਸ ਪੈ ਜਾਂ ਤਾਂ ਪੈਸੇ ਚੜਾਓ ਤਾਂ ਨੌਕਰੀ ਮਿਲਦੀ ਹੁਣ ਬੇਰੁਜ਼ਗਾਰੀ ਦਾ ਅਸਰ ਤੇ ਸਿਰਫ਼ ਨੌਜਵਾਨਾਂ ਤੇ ਥੋੜ੍ਹੀ ਸਾਰੇ ਪਰਿਵਾਰ ਤੇ ਪੈਂਦੈ ਮਾਪੇ ਵੀ ਚਿੰਤਾ ਕਰਦੇ ਨੇ। ਸੀ ਯਾਦ ਸੋਚੋ ਜਿੰਨਾ ਮਾਂ ਪਿਓ ਨੇ ਮਤਲਬ ਇੰਨਾ ਪੈਸਾ ਆਪਣੇ ਬੱਚੇ ਤੇ ਲਗਾਇਆ ਉਨੂੰ ਸ਼ੁਰੂ ਤੋਂ ਪੜ੍ਹਾਂਦੇ ਨੇ ਆਂਦੇ ਨੇ ਅੱਜ ਕੱਲ੍ਹ ਜੇ ਹੁਣ ਦੇ ਹਿਸਾਬ ਨਾਲ ਸੋਚਿਆ ਤੇ ਅੱਜ ਕੱਲ ਦੇ ਟਿਊਸ਼ਨਜ ਈ ਨੀ ਮਾਨ। ਪੈਲੇ ਬੱਚੇ ਸਕੂਲੋਂ ਪੜ੍ਹਦੇ ਨੇ ਫੇ ਟਿਊਸ਼ਨਸ਼ ਤੇ ਅਸੀਂ ਮਤਲਬ ਇੰਨਾ ਪੈਸਾ ਲਗਾਨੇ ਆ ਮਤਲਬ ਬੱਚਾ ਪੜ੍ਹੇ-ਪੜ੍ਹੇ ਨਲਾਇਕ ਨਾ ਨਿਕਲੇ ਵੱਡਾ ਹੁੰਦਾ ਪਲੱਸ ਟੂ ਕਰਦਾ ਬੀ ਐਡ, ਬੀ ਏ ਵਗੈਰਾ ਸਭ ਕੁਛ ਕੀਤਾ ਬਟ ਜ ਨੌਕਰੀ ਨੀ ਮਿਲਦੀ ਤੇ ਫੇਰ ਮਾਪਿਆਂ ਨੂੰ ਤੇ ਚਿੰਤਾ ਹੋਏਗੀ ਨਾ ਕੀ ਸਾਡਾ ਬੱਚਾ ਘਰ ਬੈਠ ਗਿਆ।
ਹਾਂਜੀ-ਹਾਂਜੀ ਬੱਚਿਆਂ ਦੀ ਪੜ੍ਹਾਈ ਤੇ ਰੁਪਏ ਲੱਖਾਂ ਰੁਪਏ ਖਰਚ ਹੁੰਦੇ ਨੇ ਨੌਕਰੀ ਨਾ ਮਿਲੇ ਸਾਰਾ ਪਰਿਵਾਰ ਈ ਨਿਰਾਸ਼ ਹੋ ਜਾਂਦਾ ਹੈਗਾ ਹਾਂ ਸਾਡੇ ਬੱਚੇ ਨੂੰ ਨੌਕਰੀ ਨੀ ਮਿਲੀ ਮਤਲਬ ਕੀ ਅਸੀਂ ਏਨਾ ਓਨੂੰ ਪੜ੍ਹਾਇਆ ਏਡਾ ਲਿਖਾਇਆ ਸਭ ਕੁਛ ਕੀਤਾ ਓ ਲਈ ਬਟ ਫੇਰ ਵੀ ਓਨੂੰ ਨੌਕਰੀ ਨੀ ਮਿਲੀ, ਫੇਰ ਸਾਰਾ ਪਰਿਵਾਰ ਨਿਰਾਸ਼ ਹੋ ਹੀ ਜਾਂਦਾ।
ਹਾਂਜੀ, ਉਹਦੇ ਤੇ ਫਿਰ ਲੋਕੀ ਵੀ ਤੇ ਗੱਲਾਂ ਕਰਦੇ ਨੇ, ਕਿ ਮਤਲਬ ਇੰਨਾ ਪੜ ਲਿਖ ਕੇ ਇਹਨੇ ਕੀਤਾ ਕੀ
ਕੁਛ ਵੀ ਨੀ, ਮਤਲਬ ਉਸ ਟੈਮ ਤੇ ਏ ਮਤਲਬ ਗੱਲ ਏ ਕਿ ਹੁਸ਼ਿਆਰੀ ਮਾਰਦਾ, ਪੜ੍ਹਦੇ ਪੜ੍ਹਦੇ ਮਤਲਬ ਮੈਨੂੰ ਨੌਕਰੀ ਨਾ ਮਿਲੇ ਤੇ ਫੇਰ ਬਹੁਤ ਬੇਸਤੀ ਏ, ਜੇ ਨੌਕਰੀ ਮਿਲਦੀ ਵੀ ਐ। ਇੱਧਰ ਉਧਰ ਐਂਵੀ ਨੀ ਨਿੱਕੀ ਮੋਟੀ ਨੌਕਰੀ ਮਿਲ ਜਾਂਦੀ, ਜਿਹਦੀ ਕੋਈ ਤਨਖਾਹ ਵੀ ਨੀ ਆਉਂਦੀ, ਅੱਜ- ਕੱਲ ਦਸ ਹਜ਼ਾਰ ਨਾਲ ਕੁਛ ਵੀ ਨੀ ਬਣਦਾ, ਅੱਜ ਦੇ ਹੀ ਹਿਸਾਬ ਨਾਲ
ਹਾਂਜੀ, ਇਹ ਇਸੇ ਸਾਰੇ ਨੌਜਵਾਨ, ਜਿੰਨਾਂ ਨੂੰ ਜਿੰਨਾਂ ਨੂੰ ਨੌਕਰੀ ਨੀ ਮਿਲਦੀ ਪਈ ਉਹ ਨੌ, ਨੌਜਵਾਨ ਜੇੜੇ ਨੇ ਸਾਰੇ ਉਹ ਬਾਹਰ ਜਾਣ, ਵਿਦੇਸ਼ ਜਾਣ ਦਾ ਸੋਚ ਸੋਚਦੇ ਨੇ, ਵਿਦੇਸ਼ ਜਾਲ ਕੇੜੀ ਮਾੜੀ ਗੱਲ ਨਹੀ ਐ, ਪਰ ਜੇ ਆਪਣਾ ਪੰਜਾਬ, ਆਪਣੇ ਹਰ ਦੇਸ਼ ਵਿੱਚ ਰਹੇਗਾ ਤੇ ਤਾਂਹੀ ਅਸੀਂ ਬਾਹਰ ਜਾ ਕੇ ਕੰਮ ਕਰ ਸਕਾਂਗੇ ਨਾਲੇ ਆਪਣੇ, ਆਪਣੇ ਦੇਸ਼ ਵਰਗੀ ਕਿਤੇ ਗੱਲ ਹੀ ਨਹੀਂ ਹੈਗੀ ਜੀ। ਉੱਥੇ ਜਾ ਕੇ ਵੀ ਤਾਂ ਭਾਂਡੇ ਹੀ ਮਾਂਜ
ਹਾਂਜੀ- ਹਾਂਜੀ ਉਹ ਤੇ ਐ ਉਹੀ ਤਾਂ, ਉਹੀ ਤਾਂ ਮੈਂ ਕਹਿ ਰੀ, ਸੀ ਕਿ ਮਤਲਬ ਉੱਥੇ ਵੀ ਮਤਲਬ, ਇੱਕ ਗੱਲ ਐ ਕਿ ਉੱਥੇ ਤੁਸੀਂ ਟੋਇਲਟ ਸਾਫ ਕਰਦੇ ਓ। ਭਾਂਡੇ ਧੋਂਦੇ ਓ। ਤੇ ਇੱਥੇ ਤੁਹਾਨੂੰ ਇਹ ਕੰਮ ਕਰਨ ਵਿੱਚ ਸ਼ਰਮ ਆਉਂਦੀ ਏ, ਬਟ ਉਹਨਾਂ ਨੂੰ ਉੱਥੇ ਜਾ ਕਿ ਇਹ ਚੀਜ਼ ਸ਼ਰਮ ਵਾਲੀ ਨਹੀ ਲੱਗਦੀ। ਹੁਣ ਜੇ ਅਸੀਂ, ਜੇ ਨੌਕਰੀ ਨਹੀਂ ਮਿਲਦੀ ਫੇਰ ਮਤਲਬ ਜਾਂ ਤਾਂ ਬੱਚੇ ਦੁਕਾਨਾਂ ਤੇ ਬੈਠ ਜਾਂਦੇ ਨੇ ਜਾਂ ਤਾਂ ਰੇੜੀਆਂ, ਜਾਂ ਫਟੀਆਂ ਫੜੀਆਂ ਲਗਾ ਕੇ ਬੈਠ ਦਿੰਦੇ ਨੇ, ਬਟ ਫੇਰ ਲੋਕ ਉਹਨਾਂ ਨੂੰ ਮਾਇੰਡ 'ਚ' ਹੁੰਦਾ ਕਿ ਸਾਨੂੰ ਲੋਕੀ ਗੱਲਾਂ ਕਰਨਗੇ ਕਿ ਇਹਨੇ, ਐਨਾ ਪੜ੍ਹ ਲਿਖ ਕੇ ਇਹਨੇ ਰੇਹੜੀ ਲਗਾ ਲਈ ਐਨਾ ਪੜ੍ਹ ਲਿਖ ਕੇ ਦੁਕਾਨ ਤੇ ਲੱਗਿਆ‌। ਮਤਲਬ ਉਹਨਾਂ ਦੇ ਮਾਇੰਡ 'ਚ ਇਹ ਗੱਲ ਹੁੰਦੀ ਐ, ਤੇ ਫਿਰ ਉਹ ਇਸ ਲਈ ਲੋਕੀ ਨੌਜ ਜਵਾਨ ਕਹਿੰਦੇ ਨੇ ਕਿ ਅਸੀਂ ਬਾਹਰ ਜਾ ਕੇ ਸੈ
ਬਾਹਰ ਜਾ ਕੇ, ਜੀ ਜੀ- ਜੀ ਬਾਹਰ ਜਾ ਕੇ ਉਹਨਾਂ ਨੂੰ ਕੋਈ ਦੇਖਣ ਵਾਲਾ ਨੀ ਹੁੰਦਾ ਨਾ, ਸਮਾਜ ਉਹਨਾਂ ਨੂੰ ਕੋਈ ਗੱਲ ਕਰਨ ਵਾਲਾ ਹੁੰਦਾ ਕੀ, ਕੀ ਕਰਦੇ ਪਏ ਨਾ ਉੱਥੇ, ਕੀ ਨੀ ਕਰਦੇ ਪਏ, ਸਾਨੂੰ ਕੁਛ ਨੀ ਪਤਾ ਹੁੰਦਾ
ਹਾਂਜੀ, ਉਹੀ ਬਿਲਕੁਲ ਜੇ ਐਥੇ ਦੇ ਉਦਯੋਗ ਵਧਣ ਨਵੇਂ ਨਵੇਂ ਕਾਰਖਾਨੇ ਖੁਲਣ, ਛੋਟੇ ਕਾਰੋਬਾਰ ਨੂੰ, ਮਦਦ ਮਿਲੇ ਤਾਂ ਬਹੁਤ ਸਾਰੇ ਲੋਗ ਰੁਜ਼ਗਾਰ, ਮਤਲਬ ਲੋਕਾਂ ਨੂੰ ਰੁਜ਼ਗਾਰ ਮਿਲ ਸਕ। ਦਾ, ਜੇ ਮਤਲਬ ਇੱਥੇ ਕੰਮ ਵਧੇਗਾ ਤੇ ਅਸੀਂ
ਸਾਰਿਆਂ ਨੂੰ, ਹਾਂਜੀ ਸਾਰਿਆਂ ਨੂੰ ਕੰਮ ਮਿਲੇਗਾ ਸਾਰੇ ਨੌਜਵਾਨ ਜੇੜੇ ਵਿਦੇਸ਼ 'ਚ' ਜਾਣਾ ਚਾਹੁੰਦੇ ਨੇ, ਉਹ ਇੱਥੇ ਰਹਿ ਕੇ ਕੰਮ ਕਰ ਸਕਣਗੇ।
ਉਹੀ ਤੇ ਹੁਣ ਤੱਕ ਸਾਡੀ ਸਰਕਾਰ ਈ ਬਹੁਤ ਢਿੱਲੀ ਏ ਕਿ ਜੋ ਮਤਲਬ ਨੌਕਰੀਆਂ ਨਹੀਂ ਦੇ ਰਹੇ। ਜੋ ਐਸ-ਸੀ ਜੋ ਨੀਂਵੀ ਕਾਸਟ ਵਾਲੇ ਆ, ਓਨਾਂ ਨੂੰ ਬੋਹਤ ਜਲਦੀ ਜੋਬ ਮਿਲਦੀ ਐ ਮਤਲਬ ਓਨਾਂ ਨੂੰ ਸਰਕਾਰੀ ਵੀ, ਪ੍ਰਾਈਵੇਟ ਵੀ ਮਤਲਬ ਮਿਲ ਜਾਂਦੀ ਏ ਮੋਸਟਲੀ ਸਰਕਾਰੀ ਨੌਕਰੀਆਂ ਸਿਰਫ ਨੀਂਵੀ ਕਾਸਟ ਵਾਲੇਆਂ, ਐਸ-ਸੀ ਕਾਸਟ ਵਾਲੇਆਂ ਨੂੰ ਹੀ ਮਿਲਦੀ ਐ
ਤੇ ਫੇਰ ਸਾਡੇ ਵਰਗੇ ਤਾਂ ਫੇਰ ਨੌਜਵਾਨ ਦੇਖਦੇ ਈ ਰੈਹ ਜਾਨਗੇ ਨਾ, ਕਿ ਸਾਨੂੰ ਕਿੱਥੋਂ ਨੌਕਰੀ ਮਿਲੇਗੀ ਅਸੀਂ ਕਿੰਜ ਕਰਾਂਗੇ, ਅੱਗੇ ਜਾ ਕੇ ਮਤਲਬ ਏਨੀ ਜਾਦਾ ਮੇਂਗਾਈ ਐ ਕਿ ਜੋ ਓਨਾਂ ਦੀਆਂ ਹੁਨੀ ਤ ਮਤਲਬ ਸੈਲਰੀ ਏਨੀ ਘੱਟ ਹੋਏਗੀ ਤੇ ਅੱਗੇ ਜਾ ਕੇ ਓ ਆਪਨੇ ਬੱ ਚੇਆਂ ਨੂੰ, ਓਨਾਂ ਦਾ ਫਿਊਚਰ ਓ ਕਿੰਜ ਬਨਾਂਨਗੇ।
ਹਾਂਜੀ, ਜੀ ਏ ਵੀ ਐ ਮਗਰ ਨਾ ਹੁਨ ਅੱਜ-ਕੱਲ ਦੇ ਨੌਜਵਾਨਾਂ ਨੂੰ ਓਨਲਾਈਨ ਕਾਰੋਬਾਰ ਕਰਨਾ ਚਾਹੀਦੈ ਹੈਗਾ ਮਤਲਬ ਓਨਲਾਈਨ ਵਿੱਚ ਹੁਨ ਜਿਵੇਂ ਕੰਪਿਊਟਰ ਸਿੱਖ ਲਓ, ਡਿਜੀਟਲ ਦਾ ਕੰਮ ਅੱਜ-ਕੱਲ ਬੋਹਤ ਜਾਦਾ ਹੈਗੈ। ਓਨਲਾਈਨ ਕਾਰੋਬਾਰ ਕਰ ਲੋ। ਬੋਤ ਜਾਦਾ ਏਸ ਚੀਜ ਦਾ ਕੰਮ ਹੈਗੈ ਮਤਲਬ ਕਿ ਜੇ ਏਸ ਕਾਰਖਾਨੇ ਜਿੱਥੇ ਵੀ ਬੈਨੇ ਆਂ, ਓਥੇ ਵੀ ਓਨਲਾਈਨ ਈ ਚੱਲਦੈ ਅੱਜ-ਕੱਲ ਤਾਂ ਪੇਮੈਂਟ ਵੀ ਓਨਲਾਈਨ ਹੀ ਜਾਨ ਲੱਗ ਗਈ ਏ ਮਤਲਬ ਕਿ ਸਾਨੂੰ ਜੀ-ਜੀ, ਜੀ ਓਨਲਾਈਨ ਦਾ ਕੰਮ ਬੋਹਤ ਜਾਦਾ ਓ ਸਾਨੂੰ ਸਿੱਖਨਾ ਚਾਈਦਾ, ਕੰਪਿਊਟਰ ਸਿੱਖਨਾ ਚਾਈਦਾ ਸਬ ਨਾਲੋਂ ਪੈਲੇ ਤੇ ਬੱਚੇ ਜੇੜੇ ਨੌਕਰੀਆਂ ਨੂੰ, ਨਈਂ ਲੱਭਦੀ ਪਈ ਓਨਾਂ ਨੂੰ ਮਤਲ ਕੰਪਿਊਟਰ ਸਿੱਖਨਾ ਚਾਈਦੈ, ਯਾ ਮੋਬਾਈਲ ਦੇ ਉੱਤੇ ਹੀ ਓਨਾਂ ਨੂੰ ਕੁਛ ਨਾ ਕੁਛ ਐਸਾ ਕੋਈ ਵਰਕ ਫਰੋਮ ਹੋਮ ਕਰਨਾ ਚਾਈਦੈ ਹੈਗਾ।
ਹਾਂਜੀ-ਹਾਂਜੀ।
ਹਾਂਜੀ।
ਓਹੀ ਤੇ ਅੱਜ-ਕੱਲ ਤੇ ਸਾਰਾ ਕੰਮ ਈ ਫੋਨਾਂ ਤੇ ਔਰ ਕੰਪਿਊਟਰ ਤੇ ਐ। ਮਤਲਬ ਪ੍ਰੋਪਰ ਬਿੱਲ ਕੱਟੇ ਜਾਂਦੇ ਨੇ, ਮਤਲਬ ਓਨਾਂ ਨੂੰ ਬਿੱਲ ਕੱ ਨੇ ਵੀ ਆ ਜਾਨ ਮਤਲਬ ਅੱਜ-ਕੱਲ ਜੇੜਾ ਮਰਜੀ ਕੰਮ ਐ ਕੰਪਿਊਟਰ ਤੇ ਹੀ ਐ।
ਹਾਂਜੀ।
ਹਾਂਜੀ।
ਓਹੀ ਤੇ ਹੁਨ ਮਤਲਬ ਨੌਜਵਾਨ ਬਾਰ ਜਾਂਦੇ ਐ, ਤੇ ਪਰ ਓਨਾਂ ਨੇ ਤਾਂ ਜਾਨਾ ਈ ਓਨਾਂ ਨੂੰ ਰੋਕ ਨੀ ਸਕਦੇ। ਜਿਨਾਂ ਨੂੰ ਨੌਕਰੀਆਂ ਨਈਂ ਮਿਲਦੀਆਂ, ਫਿਰ ਓ ਸੁਸਾਈਡ ਵੱਲ ਜਾਂਦੇ ਨੇ ਬੱਚੇ। ਅੱਜ-ਕੱਲ ਦੇ ਬੱਚੇਆਂ 'ਚ ਗੁੱਸਾ ਵੀ ਬੋਤ ਜਾਦੈ ਤੇ, ਮਤਲਬ ਓ ਜਲਦੀ ਹਾਈਪਰ ਹੋ ਜਾਂਦੇ ਨੇ। ਕਿ ਓਨਾਂ ਨੂੰ ਹੁੰਦਾ ਕਿ, ਅਸੀਂ ਕੁਛ ਨੀ ਕਰ ਪਾਏ ਏਨਾ ਪੜ-ਲਿਖ ਕੇ, ਤੇ ਫੇਰ ਓਨਾਂ ਦਾ ਓ ਡਿਪ੍ਰੈਸ਼ਨ 'ਚ ਓ ਡਿਪਰੈਸ਼ਨ 'ਚ ਜਾਂਦੇ ਨੇ, ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ ਫੇਰ ਓ ਗਲਤ ਕੰਮ ਬਾਰੇ ਸੋਚ ਦੇਂਦੇ ਨੇ।
ਹਾਂਜੀ। ਮਗਰ ਇਸ ਬਾਰੇ ਸੋਚਨ ਦਾ ਕੀ ਫੈਦਾ, ਜਦ ਦਿੱਤੀ ਸਾਨੂੰ ਰੱਬ ਨੇ ਜਿੰਦਗੀ ਏ ਹੁਨ ਜੇਹੋ ਜੀ ਹੈ ਓਨੇ ਹੀ ਦੇਨੀ ਏ। ਓ ਤਾਂ ਅਸੀਂ ਆਪ ਈ ਸਈ ਕਰਨੀ ਐ, ਮੇਹਨਤ ਕਰ ਮੇਹਨਤ ਕਰਕੇ ਸਈ ਕਰਨੀ ਪੈਂਨੀ ਐ। ਹੁਨ ਬੇਰੁਜ਼ਗਾਰੀ ਤੇ ਦਿਨੋਂ-ਦਿਨ ਵੱਧਦੀ ਜਾ ਰੀ ਐ। ਦੇਖੋ ਸਮਾਨ ਵੀ ਬੋਹਤ ਜਾਦਾ ਮੈੰਹ ਗੇ ਹੋ ਗਏ ਨੇ ਸਾਡੀ ਇੰਨੀ ਤਨਖਾਹ ਨੀ ਹੁੰਦੀ ਜਿੰਨਾ ਸਮਾਨ ਆ ਜਾਂਦੇ ਨੇ। ਸਾਰੀ ਤਨਖਾਹ ਸਮਾਨ ਲਿਆਉਣ ਵਿੱਚ ਹੀ ਲੱਗ ਜਾਂਦੀ ਏ।
ਉਹੀ ਤਾਂ
ਅੱਜ-ਕੱਲ੍ਹ ਤੇ ਐਸਾ ਮਾਹੌਲ ਚੱਲ ਪਿਆ ਜਿਵੇਂ ਕਿ ਹੁਣ ਆਦਮੀ ਤੇ ਜਨਾਨੀ ਦੋਨਾਂ ਨੂੰ ਕੰਮ ਕਰਨਾ ਪੈਂਦਾ ਪਿਆ। ਤਾਂ ਹੀ ਘਰ ਦਾ ਗੁਜ਼ਾਰਾ ਹੁੰਦਾ ਪਿਆ। ਉਵੇਂ ਨੀ ਇਕੱਲੇ ਜਾਣੇ ਇੱਦਾਂ ਨੀ ਕਰ ਸਕਦਾ।
ਉਹ ਤਾਂ ਬਹੁਤ ਮਤਲਬ ਦਿੱਕਤ ਆ ਮਤਲਬ ਆਉਣ ਵਾਲੇ ਟਾਈਮ ਚ ਵੀ ਬਹੁਤ ਮੁਸ਼ਕਿਲ ਆਉਣੀ ਹੈ ਮਤਲਬ ਜੋ ਅੱਗੇ ਬੱਚੇ ਨੇ। ਹੁਣ ਮਾਂ-ਪਿਓ ਤੇ ਇਹੀ ਸੋਚਦੇ ਨੇ ਕਿ ਅਸੀਂ ਬੱਚੇ ਨੂੰ ਵੱਧ ਤੋਂ ਵੱਧ ਪੜ੍ਹਾਈਏ ਉਹ ਨਲੈਕ ਨ ਨਿਕਲੇ ਕਿਉਂਕਿ ਬੱਚਿਆਂ ਨੂੰ ਅੱਜ-ਕੱਲ੍ਹ ਬੇਇਸਤੀ ਬਹੁਤ ਮਹਿਸੂਸ ਹੁੰਦੀ ਕਿਸੇ ਨੇ ਥੋੜ੍ਹਾ ਜਿਹਾ ਵੀ ਕੁਛ ਕਹਿ ਦਿੱਤਾ।
ਤੇ ਬੱਚਿਆਂ ਚ ਗੁੱਸਾ ਵੀ ਬਹੁਤ ਹੈ। ਹਾਂਜੀ, ਬੱਚਿਆਂ ਚ ਗੁੱਸਾ ਮਤਲਬ ਬੇਸਤੀ ਹੋਈ। ਗੁੱਸਾ ਚੜ ਗਿਆ ਕੁਛ ਨਾ ਕੁਛ ਉਠਾਕੇ ਜਾਂ ਕੁਛ ਨਾ ਕੁਛ ਮਾਰ ਦਿੰਦੇ ਨੇ। ਉਹਨਾਂ ਨੂੰ ਸਮਝ ਨਹੀਂ ਹੁੰਦੀ।
ਹਾਂਜੀ, ਉਹ ਤਾਂ ਹੈ ਬਟ ਹੁਣ ਜਿੰਨਾ ਕੰਟਰੋਲ ਕਰਵਾ ਸਕਦੇ ਹਾਂ ਅਸੀਂ ਬੱਚੇ ਨੂੰ ਤੇ ਕਹਿੰਨੇ ਆ ਬਟ ਉਹ ਨਹੀਂ ਕਰਦੇ। ਉਹਨਾਂ ਹੁੰਦਾ ਕਿ ਸਾਨੂੰ ਵਾਰ-ਵਾਰ ਇੱਕੋ ਗੱਲ ਕਹਿਣ। ਤਾਂ ਫੇਰ ਅੱਛਾ ਨੀ ਲੱਗਦਾ।
ਹਾਂਜੀ, ਨਹੀਂ ਕਈ ਬੱਚੇ ਬੀ ਮਤ ਮਤਲਬ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਬੀ ਗੁੱਸਾ ਨਹੀਂ ਕਰਨਾ ਚਾਹੀਦਾ‌। ਮੈਨੂੰ ਹੀ ਲੈਲੋ ਮੈਂ ਮੇਰੇ ਬੱਚੇ ਹੁਣ ਬੜਾ ਜ਼ਿਆਦਾ ਗੁੱਸਾ ਕਰਦੇ ਨੇ। ਮੈਂ ਉਹਨਾਂ ਨੂੰ ਬਾਰ ਬਾਰ ਕਹਿੰਦੀ ਬੇਟਾ ਗੁੱਸਾ ਨਾ ਕਰਿਆ ਕਰੋ, ਨਾ ਕਰਿਆ ਕਰੋ ਗੁੱਸਾ। ਗੁੱਸਾ ਨਹੀਂ ਕਰਨਾ ਚਾਹੀਦਾ।
ਹਾਂਜੀ ਹ ਹਾਂਜੀ-ਹਾਂਜੀ। ਚਲੋ ਫੇਰ ਬਹੁਤ ਵਧੀਆ ਲੱਗਆ ਤੁਹਾਡੇ ਨਾਲ ਗੱਲ ਕਰਕੇ ਸਤਿ ਸ਼੍ਰੀ ਅਕਾਲ ਜੀ।
ਕਾਲ ਜੀ।